ਹੈਲੋ ਹਾਂ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਚਾਲ ਤੁਹਾਡਾ।
ਤੁਸੀਂ ਸੁਣਾਓ ਕਿੱਦਾਂ ਠੀਕ ਹੋ।
ਹਾਂਜੀ ਹਾਂਜੀ ਵਧੀਆ ਬਸ।
ਹੋਰ ਕੀ ਕਰਦੇ ਫਿਰ।
ਬਸ ਦਸ। ਰੋਟੀ ਦੀ ਤਿਆਰੀ ਕਰਨ ਲੱਗੇ ਸੀ।
ਰਾਤ ਦੀ ਰੋਟੀ ਦੀ ਦਾਲ ਤਿਆਰੀ ਕਰਦੇ ਸੀ ਹਾਂਜੀ।
ਅੱਛਾ ਕੀ ਬਣਾਇਆ ਭੈਣ ਜੀ ਤੁਸੀਂ।
ਹਾਂਜੀ।
ਬਣਾਇਆ ਕੀ ਭੈਣ ਜੀ ਤੁਸੀਂ?
ਬਸ ਔ ਮ ਆ ਮੂੰਗੀ ਧੋਤੀ ਦਾਲ ਈ ਬਣਾਈ ਏ। ਹਾਂਜੀ, ਹੋਰ ਤੁਸੀਂ ਕੀ ਬਣਾਇਆ?
ਮੈਂ ਤੇ ਭੈਣ ਜੀ ਬਸ ਕੁਛ ਨੀ ਸਵੇਰ ਦੀ ਸਬਜ਼ੀ ਪਾਈਏ ਰਾਤ ਦੀ ਦਾਲ ਪਾਈਏ ਓਇਯੋ ਹੁਣ ਦੇਖਣੇ ਆ। ਨਾਲ ਕੁਛ ਬੱਚੇ ਪਕੌੜੇ-ਪਕੂੜੇ ਕਹਿਣਗੇ ਤੇ ਔ ਤਲ ਦਵਾਂਗੇ
ਠੀਕ ਏ। ਅੱਛਾ, ਅੱਛਾ।
ਹੋਰ ਭੈਣ ਜੀ ਘਰ ਪਰਿਵਾਰ ਸਭ ਠੀਕ-ਠਾਕ ਏ।
ਠੀਕ ਏ। ਤੁਸੀਂ ਸੁਣਾਔ? ਹੋਰ ਤੁਸੀਂ ਭੈਣ ਜੀ ਔਦਾ ਸੂਟ ਪਾਇਆ ਦਾ ਸੀ ਬੜਾ ਸੋਹਣਾ ਸੀ ਕਿੱਥੋਂ ਲੀ ਤੁਸੀਂ ਭੈਣ ਜੀ ਤੁਸੀਂ ਸੂਟ
ਭੈਣ ਜੀ, ਸੂਟ ਤੇ ਮੈਂ ਕਿਹੜੇ ਵਾਲਾ? ਮੈਂ ਓਨਲਾਈਨ ਵੀ ਮੰਗਉਦੀ ਹਾਂ ਤੇ ਔਫ ਔਨਲਾਈਨ, ਵੀ ਸ਼ੋਪਿੰਗ ਕਰਨੀ ਆ। ਹੁਣ ਮੈਨੂੰ, ਕਿੱਧਰ ਦੇਖਿਆ ਤੁਸੀਂ, ਸੂਟ ਪਾਇਆ ਮੈਨੂੰ?
ਹਾਂਜੀ, ਉਹ ਤੁਸੀਂ ਫੋਟੋ, ਪਾਈ ਦੀ ਸੀ ਨਾ ਸੂਟ ਦੀ, ਤਾਂ
ਅੱਛਾ ਅੱਛਾ, ਕਿਹੜੇ ਰੰਗ ਦਾ ਸੂਟ, ਭੈਣ ਜੀ।
ਅੱਛਾ, ਉਹ ਪਿੰਕ ਕਲਰ ਦਾ, ਸੂਟ ਸੀ ਭੈਣ ਜੀ ਤੁਹਾਡਾ
ਅੱਛਾ--ਅੱਛਾ, ਉਹ ਵਾਲਾ ਸੂਟ ਭੈਣ ਜੀ ਉਹ ਤੇ ਮੈਂ ਵਿਰੋਧੀ ਲਿੱਤਾ, ਸੀ ਆਪਣਾ ਉਹ ਮੈਂ, ਆਪ ਡਿਜ਼ਾਇਨ ਕਰਾਇਆ ਸੀ, ਭੈਣ ਜੀ।
ਹੈਲੋ, ਹੈਲੋ?
ਹਾਂਜੀ ਭੈਣਜੀ ਹਾਂਜੀ ਭੈਣ ਜੀ, ਮੈਂ ਕਿਹਾ ਸ਼ੋਪਿੰਗ ਕਿੱਥੋਂ ਕਰਦੇ ਹੋ ਤੁਸੀ?
ਭੈਣ ਜੀ, ਮੈਂ ਤੇ ਇਧਰੋਂ ਹੀ, ਉਹ ਤੇ ਮੈਂ ਆਪ, ਡਿਜ਼ਾਇਨ ਕਰਵਾਇਆ ਸੀ, ਨਾ ਭੈਣ ਜੀ।
ਅੱਛਾ, ਤੁਸੀਂ ਆਪ ਡਿਜ਼ਾਇਨ ਕਰਵਾਇਆ ਸੀ।
ਹਾਂਜੀ ਹਾਂਜੀ, ਭੈਣ ਜੀ ਫੈਬਰਿਕ ਲੈ ਕੇ ਆਈ ਸੀ ਤੇ ਬਸ, ਇੱਕ ਡਿਜ਼ਾਇਨ ਪਸੰਦ ਆ ਗਿਆ ਸੀ। ਬੜਾ ਅਤੇ ਮੈਂ, ਫਿਰ ਬਜ਼ਾਰੋਂ ਦੀ ਫੈਬਰਿਕ, ਲੈ ਕੇ ਆਈ ਹਾਂ। ਫੈਬਰਿਕ ਵੀ, ਫਿਰ ਮੈਨੂੰ ਵਾਈਟ ਮਿਲਿਆ, ਫਿਰ ਉਹ ਮੈਂ ਆਪਣੇ ਮਤਲਬ ਦਾ, ਕਲਰ ਕਰਵਾਉਣਾ ਸੀ। ਜੋ ਮੈਨੂੰ ਜੋ ਮੈਨੂੰ ਮੱਤਲਬ ਚਾਹੀਦਾ ਸੀ। ਮੈਂ ਓ ਡਾਈ ਕਰਾਇਆ ਫੈਬਰਿਕ। ਤੇ ਫਿਰ ਮੈਂ ਉਹਨੂੰ ਆਪਣੇ ਹਾਂਜੀ -ਹਾਂਜੀ। ਉਹ ਆਪਣੇ ਮਤਲਬ ਨਾਲ ਹੀ ਸਾਰਾ ਡਿਜ਼ਾਇਨ ਕਰਵਾਇਆ ਸੀ ਮੈਂ ਨਾ ਸੂਟ।
ਅੱਛਾ ਭੈਣ ਜੀ। ਬਹੁਤ ਸੋਹਣਾ ਸੂਟ ਆਪ ਵੀ ਤੁਸੀਂ ਬਹੁਤ ਅੱਛਾ ਡਿਜ਼ਾਇਨ ਕਰ ਲੈਂਦੇ ਹੋ।
ਹਾਂਜੀ ਨਹੀਂ ਭੈਣ ਜੀ ਮੈਂ ਆਪ ਨੀ ਕੀਤਾ ਡਿਜ਼ਾਇਨ ਡਿਜ਼ਾਇਨ ਮੈਂ। ਕਰਵਾਇਆ ਸੀ ਬਜ਼ਾਰੋਂ ਦੀ।
ਅੱਛਾ ਅੱਛਾ ਮਤਲਬ ਕੀ ਡਿਜ਼ਾਇਨ ਤੁਸੀਂ ਆਪ ਦਿੱਤਾ ਹੋਣਾ।
ਵਗੈਰਾ ਆਪ ਮੈਂ ਦਿੱਤਾ ਸੀ, ਉਹਨੂੰ ਵੀ ਐਵੇਂ ਐਵੇਂ ਸੀ ਦੀ ਉਹਨੇ ਮੇਰਾ ਸੀ। ਕੀਤਾ ਸੀ ਬਹੁਤ ਅੱਛਾ ਸੂਟ ਸੀਤਾ ਸੀ। ਕਿ ਉਹਨੇ ਮੇਰਾ ਸਭ ਨੂੰ ਬਹੁਤ ਪਸੰਦ ਹੈ ਭੈਣ ਜੀ ਮੇਰਾ ਸੂਟ।
ਹਾਂਜੀ ਉਹ ਸੂਟ ਹੀ, ਤੁਹਾਡਾ ਬਹੁਤ ਵਧੀਆ ਸੀ, ਭੈਣ ਜੀ।
ਹਾਂਜੀ ਹਾਂਜੀ। ਤੁਸੀਂ ਕਿੱਥੋਂ ਸ਼ੋਪਿੰਗ ਕਰਦੇ ਹੋ, ਭੈਣ ਜੀ? ਪੰਜਾਬ ਤੋਂ ਕਰਦੇ ਹੋ ਕਿ ਇੱਧਰ- ਜਿੱਧਰੋਂ ਪਸੰਦ ਆਏ ਉੱਧਰੋਂ ਹੀ ਕਰ ਲੈਂਦੇ ਹੋ?
ਹਾਂਜੀ ਜਿੱਥੋਂ ਮੈਨੂੰ ਪਸੰਦ ਆ ਜੇ ਕਈ ਵਾਰੀ ਮੈਂ ਪੇਕੇ ਵੀ ਜਾਂਦੀ ਹਾਂ, ਮੈਨੂੰ ਉੱਥੋਂ ਪਸੰਦ ਆ ਜਾਂਦੇ ਉੱਥੋਂ ਲ। ਲੈਂਦੀ ਹਾਂ ਅ ਕਈ ਵਾਰੀ ਮੈਂ ਆਪਣੇ। ਪੰਜਾਬ ਵਿੱਚੋਂ ਹੀ ਲੈ ਲੈਂਦੀ ਹਾਂ, ਕੱਪੜਾ ਵਗੈਰਾ।
ਅੱਛਾ ਨਹੀਂ ਪੰਜਾਬ ਵਿੱਚ ਵੀ ਬਹੁਤ ਅੱਛੀਆਂ ਦੁਕਾਨਾਂ ਨੇ ਬੜਾ। ਤੁਹਾਡੇ ਤਾਂਪੰਜਾਬ ਵਿੱਚ।
ਹਾਂਜੀ ਹਾਂਜੀ ਬਸ ਘੁੰਮ ਨੀ ਹੁੰਦਾ। ਹਾਂਜੀ ਪਿੱਛੇ ਭੈਣ ਆਈ ਸੀ, ਮੇਰੀ ਇੱਕ ਅ ਇੱਕ ਇੱਕ ਅੱਧੀ ਦੁ। ਦੁਕਾਨ ਤੇ ਲਿਜਾ ਹੋਇਆ ਵ ਟਾਈਮ ਨੀ ਸੀ ਨਾ ਉਹਦੇ ਕੋਲ ਨ ਉਹ ਲੈ ਕੇ। ਬੱਚੇ ਹੁੰਦੇ ਆ ਨਾਲ ਫਿਰ ਤਿੰਨ ਚਾਰ ਬੰਦਾ ਦੁਕਾਨਾਂ ਘੁੰਮ ਫਿਰ ਲਵੇ।
ਹਾਂਜੀ ਇਹ ਤੇ ਹੈ, ਬੱਚਿਆਂ ਨਾਲ।
ਹਾਂਜੀ ਟਾਈਮ ਵੀ ਥੋੜਾ ਹੀ ਲੈ ਕੇ ਆਏ ਸਨ ਹਾਂਜੀ।
ਠੀਕ
ਹਾਂ।
ਤੁਹਾਡੇ ਉੱਧਰ ਇੱਕ ਦੁਕਾਨ ਦੀ ਵੀਡੀਓ ਦੇਖੀ ਸੀ, ਮੈਂ ਬਹੁਤ ਅੱਛੇ ਸੂਟ ਪਾਉਦੇ ਪਏ ਨੇ ਉਹ। ਮੈਂ ਕਿਹਾ ਸੀ ਚਲੋ ਮੈਂ ਭੈਣ ਜੀ ਨੂੰ ਫੋਨ ਕਰਕੇ ਪੁੱਛਾਂਗੀ ਬਈ ਉਹਨਾਂ ਸੂਟ। ਮਹਿੰਗੇ ਵੀ ਮਿਲਦੇ ਨੇ ਕਿ ਰੀਜ਼ਨੇਬਲ ਜਿਵੇਂ ਤਾਂ ਥੋੜ੍ਹੇ ਆਪਣੀ ਨੋਰਮਲ ਰੇਂਜ। ਵੀ ਮਿਲ ਜਾਂਦੇ ਨੇ ਕਿ ਮਹਿੰਗੇ ਮਿਲਦੇ ਨੇ? ਉਹ ਵਾਲੀ ਦੁਕਾਨ ਤੇ ਭੈਣ ਜੀ ਇੱਕ ਦੁ। ਦੁਕਾਨ ਇੱਕ ਭਾਈ ਨੇ ਪਾਈ ਸੀ ਬੜੀ ਸੋਹਣੀ ਦੁਕਾਨ।
ਉਹ ਸਰਦਾਰ ਜਿਹਾ ਭਾਈ ਸੀ।
ਅਹ ਨਹੀਂ ਭੈਣ ਜੀ ਭਾਈ ਤੇ ਹਿੰਦੂ ਹੀ ਹੈਗਾ ਸੀ।
ਅੱਛਾ ਅੱਛਾ ਨਹੀਂ ਉਹ ਉਹਨਾਂ ਕੋਲ ਹਾਂਜੀ ਨਹੀਂ ਹੋਰ ਕੋਲ ਹਰ ਤਰ੍ਹਾਂ ਦੀ ਵਰਾਇਟੀ ਹੈਗੀ ਮਹਿੰਗੀ ਵੀ ਹੈ ਰੇਡੀਮੇਟ ਵੀ ਹੈ ਅਨਸਟਿਚ ਵੀ ਹੈ ਹਰ ਤਰ੍ਹਾਂ। ਦੀ ਵਰੈਟੀ ਮਿਲ ਜਾਂਦੀ ਹੈ ਭੈਣ ਜੀ।
ਅੱਛਾ
ਹਾਂਜੀ ਹਾਂਜੀ।
ਅੱਛਾ ਅੱਛਾ ਠੀਕ।
ਹਾਂਜੀ ਹਾਂਜੀ ਭੈਣ ਜੀ
ਅੱਛਾ ਅੱਛਾ
ਹੋਰ ਭੈਣ ਜੀ ਤੁਸੀਂ ਦੱਸੋ ਕੇ
ਤੇ ਫੇਰ ਸੀਂਦੇ ਤੁਸੀਂ ਆਪੇ ਹੋ ਸੂਟ ਨਹੀਂ ਤੁਸੀਂ ਸੂਟ ਫਿਰ ਭੈਣ ਜੀ ਆਪੇ ਸੀਂਦੇ ਹੋ?
ਨਹੀਂ ਭੈਣ ਜੀ ਪਹਿਲੇ ਸੀ ਲੈਂਦੇ ਸੀ, ਹੁਣ ਭੈਣ ਜੀ ਮੇਰੇ ਕੋਲ ਸਿਕਦੇ ਨੀ ਹੈਗੇ। ਬਸ ਥੋੜ੍ਹੀ ਜਿਹੀ ਨਾ ਦਰਦ ਜਿਹੀ ਰਹਿੰਦੀ ਲੱਤ ਦੇ ਵਿੱਚ ਤੇ, ਉਹ ਬਹਿ ਨੀ ਹੁੰਦਾ। ਤੇ ਫਿਰ ਮੈਂ ਸੀਂਦੀ ਨੀ ਹੈਗੀ, ਟਾਈਮ ਵੀ ਘੱਟ ਹੀ ਹੁੰਦਾ ਆ।
ਹੋਗੀ ਦੀ ਤੁਹਾਨੂੰ ਅੱਛਾ ਅੱਛਾ ਕੀ ਗੱਲ ਹੋ ਗ ਗਈ ਸਟਿਕਾ ਅੱਜ ਕੱਲ ਬੜੀ ਹੋਈ ਜਾ ਰਹੀ ਹੈ। ਸਭ ਨੂੰ ਉਹ ਤੇ ਨੀ ਹੋ ਗਿਆ, ਤੁਹਾਨੂੰ ਕਿਤੇ?
ਪਤਾ ਨੀ ਕੀ ਪ੍ਰੋਬਲਮ ਸੀ, ਕੱਲ ਕਿਸੇ ਨੂੰ ਦੇਸੀ ਵੈਦ ਨੂੰ ਦਿਖਾ ਕੇ ਵੀ ਆਈ ਸੀ। ਤੇ ਉਹ ਥੋੜੇ ਜੇ ਉਹ ਮਨਕੇ ਮੁਨਕੇ ਨੱਪਦੇ ਆ, ਉਹਦੇ ਕਰਕੇ ਦੇਖੋ। ਹੁਣ ਮੈਂ ਕਰਵਾ ਕੀਤੀ ਆਈ ਆ, ਦੇਖੋ ਦੋ ਤਿੰਨ ਦਿਨਾਂ ਚ ਜੇ ਫਰਕ ਪੈ ਗਿਆ ਭੈਣ ਜੀ।
ਚਲੋ ਭੈਣ ਜੀ। ਕੋਈ ਨੀ ਪੈ ਜਾੇਗਾ ਫਰਕ ਵੀ, ਦੇਖੋ ਇਹ ਦੇਸੀ ਦਵਾਈਆਂ ਦਾ ਐਵੇ ਇੱਕੋ ਦਮ ਤੇ ਪੈਂਦਾ ਨਹੀਂ, ਦੇਸੀ ਦਵਾਈਆਂ ਦਾ ਬੜੀ ਆਰਾਮ ਨਾਲ ਫ਼ਰਕ ਪੈਂਦਾ ਹੈ।
ਹਾਂਜੀ ਹਾਂਜੀ ਭੈਣਜੀ।
ਦੇਸੀ ਦਵਾਈਆਂ ਦਾ ਤੇ ਐ ਵੇ, ਥੋੜਾ
ਨਹੀਂ ਦਵਾਈਆਂ ਦਵੁਇਅਂ ਨੀ ਦਿੰਦੇ ਭੈਣ ਜੀ, ਦਵਾਈਆਂ ਨੀ ਦਿੰਦੇ ਹੈਗੇ ਸਿਰਫ ਪੁਆਇੰਟ ਵਗੈਰਾ ਹੀ ਦੱਬਦੇ ਐ।
ਅੱਛਾ ਅੱਛਾ ਅੱਜ ਕੱਲ ਹੁਣ ਵੀ ਬਹੁਤ ਬੀ ਜਿੰਨੀ ਬਿਮਾਰੀਆਂ ਨੇ, ਓਨੇ ਡਾਕਟਰ ਨੇ ਊਨੀ,
ਹਾਂਜੀ, ਹਾਂਜੀ।
ਕੋਈ ਕਹਿੰਦੇ ਨੇ ਸਾਨੂੰ ਸ਼ਰਤੀਆ ਵੈ ਹਾਂਜੀ, ਇਹ ਤੇ ਹੈ।
ਫ਼ਰਕ ਪੈਣਾ ਚਾਹੀਦਾ। ਹਾਂਜੀ, ਉਹ ਤੇ ਹੈ ਬਈ। ਬਾਕੀ, ਮੈਂ ਆਪਣੇ ਪਾਪਾ ਨੂੰ ਵੀ ਬੁਲਾਇਆ ਸੀ। ਮੈਂ ਕਿਹਾ ਤੁਸੀਂ ਵੀ ਕਰਵਾ, ਕੇ ਦੇਖਲੋ, ਜੇ ਤੁਹਾਨੂੰ ਫ਼ਰਕ ਲੱਗ ਲੱਗੇਗਾ ਤੇ ਵੈਖ ਲੈਣਾ। ਅਬਲੇ ਤੋਂ ਕਹਿੰਦਾ ਇੱਕ ਵਾਰੀ ਚ ਹੀ ਫ਼ਰਕ ਪੈ ਜਾਂਦਾ ਆ। ਹੁਣ ਪਤਾ ਨੀ ਕਿ, ਹਾਂਜੀ ਹਾਂਜੀ। ਹਾਂਜੀ। ਆਇਆ ਓਦਾਂ ਮੈਨੂੰ ਆਇਆ ਸੀ, ਫੋਨ ਦੁਬਾਰਾ ਫੇਿਰ ਉਹਨਾਂ ਕੋਲ ਗਏ ਸਨ।
ਅੱਛਾ।
ਹਾਂਜੀ। ਉਹ ਦੁਬਾਰਾ ਗਏ ਸੀ, ਤੇ ਹਾਂਜੀ ਪੁਆਇੰਟ ਜਿਹੜੇ ਨਪਦੇ ਆ, ਤੇ ਗੱਲ ਹੋਈ ਸੀ। ਤੇ ਕਹ ਪਾਪਾ ਕਹਿ ਰਹੇ ਸੀ, ਮਾੜਾ ਜਿਹਾ ਮੈਨੂੰ ਕਮਰ ਤੇ ਉਹ ਜਿਦਾਂ ਦਰਦ ਰਹਿੰਦੀ ਏ। ਉਹਨੂੰ ਥੋੜ੍ਹਾ ਜਿਹਾ ਫ਼ਰਕ ਲੱਗਦਾ ਪਿਆ ਆ।
ਚਲੋ ਕਿਆ ਪਤਾ ਹੋੌਲੀ ਹੋਲੀ, ਆਰਾਮ ਆ ਜਾਏ। ਕਿਉਂਕਿ ਉਹੀਓ, ਮੈਂ ਦੁਬਾਰਾ ਫਿਰ ਉਹੀਓ, ਗੱਲ ਕਰਨਹਿ ਪਿਆ ਥੋੜ੍ਹਾ ਟਾਈਮ ਲੱਗਦਾ। ਹਾਂਜੀ।
ਹਾਂਜੀ ਹਾਂਜੀ। ਇਹ ਤੇ ਹੈਗਾ ਹੈ, ਭੈਣ ਜੀ ਫ਼ਰਕ ਪੈਣਾ ਚਾਹੀਦਾ ਹੋਰ ਕੁਛ ਨੀ ਇਸ ਤੇ ਕਹਿੰਦੇ ਨਾ ਕਈ ਵਾਰੀ ਹੁੰਦਾ, ਸੁਹਾ ਦੀ ਅਹ ਸੁਹਾ ਦੀ ਚੁੰਡੀ ਨਾਲੋਂ ਵੀ ਫ਼ਰਕ ਪੈ ਜਾਂਦਾ। ਲਓ!
ਹਾਂਜੀ, ਭੈਣਜੀ। ਇਹ ਤੇ ਹੈਗਾ ਸਹੀ ਗੱਲ ਆ ਤੁਸੀਂ ਫੇਰ ਜਿਵੇਂ ਕੋਈ ਦਿੱਕਤ ਵਗੈਰਾ ਹੋ ਜਾਂਦੀ। ਤੁਸੀਂ ਕਿ ਹੋਮਓਪੈਥਿਕ ਦਵਾਈ ਲੈਂਦੇ ਹੋ ਕਿ ਦਵਾਈ, ਕਿ ਇੰਗਲਿਸ਼ ਦਵਾਈ ਖਾ ਲੈਂਦੇ ਅੰਗਰੇਜ਼ੀ ਦਵਾਈਆਂ ਜਿਹੜੀਆਂ? ਉਹ ਤੇ ਨਿੜੇ ਸਟੋਇਰਡ ਹੁੰਦੇ ਨੇ, ਪੇਨ ਕਿਲਰ
ਹਾਂਜੀ ਨਹੀਂ, ਦਵਾਈਆਂ ਮੈਂ ਘੱਟ ਹੀ ਲੈਨੀ ਐਂ, ਭੈਣ ਜੀ। ਕਿਸੇ ਟਾਈਮ ਬਹੁਤ ਜਿਆਦਾ ਹੱਦੋ ਬਾਹਰ ਦਰਦ ਹੋਏ, ਤੇ ਫੇਰ ਤੇ ਦਵਾਈ ਲੈਣੀ ਪੈਂਦੀ ਐ ਅੰਗਰੇਜ਼ੀ ਖਾਈਦੇ ਆ, ਦੇਸੀ ਘਾਟੀ ਗਾਨੇ ਆ।
ਬਹੁਤ ਵਧੀਆ ਕਰਦੇ ਓ, ਭੈਣ ਜੀ ਦਵਾਈ ਤੁਸੀਂ ਕੱਟ ਕੇ,
ਨਹੀਂ, ਦਵਾਈ ਬਹੁਤ ਜ਼ਰੂਰਤ ਹੋਏ ਤੇ ਤਾਂ ਹੀ ਲੈਂਨੀ ਆ। ਮੈਂ ਨੀ ਲੈਂਦੀ ਹੈਗੀ। ਹ ਬੰਦਾ ਓਦਾਂ ਦੇਸੀ ਨੁਕਸੇ ਕੋਈ ਜਵੈਨ ਜੂਨ ਕਾੜ ਕੇ ਪੀ ਲਈ ਦੀ ਹੈ। ਜਿਆਦਾ ਪ੍ਰੋਬਲਮ ਹੋਏ ਤੇ ਫੇਰ ਜੇ ਹੱਦੋਂ ਬਾਹਰ ਹੋ ਜਾਏ ਤੇ ਫੇਰ ਭੈਣ ਜੀ, ਅਸੀਂ ਕੀ ਕਹਿੰਦੇ ਨੇ? ਤਾਂ ਦਵਾਈ ਖਾਈ ਦੀ ਹੈ।
ਚਲੋ ਫਿਰ ਹੱਦੋਂ ਬਾਹਰ ਤੇ ਫਿਰ ਬੰਦੇ ਨੂੰ ਕੁਛ ਕਰਨਾ ਹੀ ਪੈਂਦਾ ਵੀ ਕੀ ਕਰੀਏ, ਫਿਰ ਤਾਂ ਮਜ਼ਬੂਰੀ ਹੋ ਜਾਂਦੀ ਹੈ ਕ ਵੀ ਕੁਛ ਹੁਣ ਹਾਂਜੀ-ਹਾਂਜੀ, ਇਹ ਤੇ ਹੈ ਭੈਣ ਜੀ। ਹੋਰ ਸੁਣਾਓ ਭੈਣ ਜੀ, ਘਰ ਪਰਿਵਾਰ ਸਭ ਠੀਕ ਨੇ?
ਸਭ ਵਧੀਆ ਭੈਣ ਜੀ। ਹੋਰ ਅਹ ਸੁਣਿਆ ਸੀ, ਤੁਹਾਡੇ ਕੋਲ ਬ ਬਾਹਰ ਗਏ ਦੇ ਨੇ ਸਰਦਾਰ ਜੀ।
ਨਹੀਂ ਆ, ਗਏ ਤਨੇ ਉੱਥੇ ਹਾਂਜੀ, ਉਂਝ ਅੱਜ ਗਏ ਨੇ ਅੱਜ ਵੀ ਗਏ ਹੋਏ ਨੇ, ਆਊਟ ਫ ਸਟੇਸ਼ਨ ਆਊਟ ਔਫ ਟਾਊਨ ਗਏ, ਦੇ ਨੇ ਬਸ ਆਣ ਵਾਲੇ ਨੇ ਹੁਣੇ ਮੈਂ ਫੋਨ ਕੀਤਾ। ਤਾਂ ਇਹ ਕਹਿ ਰਹੇ ਬੱਸ ਰਸਤੇ ਚ ਆ ਰਹੇ।
ਅੱਛਾ-ਅੱਛਾ-ਅੱਛਾ-ਅੱਛਾ, ਠੀਕ ਹੈ ਵੈ ਜੀ ਚਲੋ ਕੰਮ ਵੀ ਜਰੂਰੀ ਹੈ। ਕੰਮ-ਕੰਮ ਕਰਕੇ
ਇਹ ਤੇ ਹੈ, ਹਾਜੀ ਕੰਮ ਪਹਿਲੇ ਹੈਗਾ, ਸਭ ਕੁਛ ਬ ਅੱਛਾ ਜੀ ਹੈਗਾ, ਹਾਂਜੀ।
ਹੋਰ ਭੈਣ ਜੀ, ਤੁਸੀਂ ਕੰਮ ਆਪੇ ਕਰ ਲੈਂਦੇ ਹੋ?
ਭੈਣ ਜੀ ਕੰਮ ਸਾਰਾ ਆਪੇ ਕਰਨੇ ਆ।
ਅੱਛਾ-ਅੱਛਾ, ਮੈਂ ਕੋਈ ਕੰਮ ਕੁਮ ਵਾਲੀ ਰੱਖੀ ਦੀ ਹੈ।
ਨਹੀਂ-ਨਹੀਂ ਭੈਣ ਜੀ, ਉਹ ਇੱਕ ਕੰਮ ਵਾਲੀ ਬਸ ਥੋੜਾ ਸਫ਼ਾਈ ਪੁਲਿਸ ਤਰੱਕੀ ਹੋ ਹੈ, ਬਾਕੀ ਤਾਂ ਸਾਰਾ ਕੰਮ ਆਪ ਹੀ ਕਰਨੇ ਹੁੰਦਾ।
ਹਾਂ ਨਹੀਂ ਕੰਮ ਜ਼ਰੂਰ ਕਰਨਾ ਚਾਹੀਦਾ, ਜਿਹੜਾ ਸਰੀਰ ਹਿਲਦਾ-ਜੁਲਦਾ ਰਹਿੰਦਾ ਹੋਰ ਨਹੀਂ ਤਾਂ ਫੇਰ ਨਵੀਆਂ ਬਿਮਾਰੀਆਂ ਜੰਮ ਪੈਂਦੀਆਂ ਕੋਈ ਨਾ ਕੋਈ। ਕੰਮ ਤੇ ਆਪੇ ਥੋੜਾ ਬਹੁਤਾ ਕਰਨਾ ਹੀ ਚਾਹੀਦਾ, ਆ ਹਾਂਜੀ ਭੈਣ ਜੀ।
ਮੈਂ ਕਰਨੀ ਆ ਤੁਹਾਨੂੰ।
ਹਾਂਜੀ-ਹਾਂਜੀ, ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ।
ਠੀਕ ਹੈ ਠੀਕ ਹੈ, ਸਤਿ ਸ਼੍ਰੀ ਅਕਾਲ।